ਹੈਲੋ ਸਸ ਸ੍ਰੀ ਕਾਲ ਜੀ ਸਸ ਸ਼੍ਰੀ ਕਾਲ ਜੀ ਕੀ ਹਾਲ ਚਾਲ ਵਧੀਆ ਤੁਸੀਂ ਦੱਸ ਦੱਸੋ ਤੁਹਾਡੇ ਕੀ ਹਾਲ ਚਾਲ
ਬਹੁਤ ਵਧੀਆ ਜੀ ਹੋ
ਕੀ ਕਰ ਰਹੇ ਹੋ ਮੈਂ ਸੋਚਦੀ ਪਈ ਸੀ ਮੈਂ ਕਿਹਾ ਅੱਜ ਕੱਲ ਵੈਦਰ ਦੇਖੋ ਪਤਾ ਹੀ ਨਹੀ ਲੱਗਦਾ ਵੈਦਰ ਦਾ ਕਦੋਂ ਚੇਂਜ ਹੋ ਜਾਂਦਾ ਹੈ ਉਹਦੇ ਨਾਲ ਦੇਖੋ ਕਿੰਨਾ ਕਿੰਨਾ ਕੁਛ ਹੋ ਰਿਹਾ ਹੈ ਨਾ ਫਿਰ
ਬਿਲਕੁਲ ਸਹੀ ਗੱਲ ਤੇ
ਹਮ ਮੈਂ ਉਹੀ ਸੋਚ ਪਈ ਸੀ ਮੈਂ ਕਿਆ ਦੇਖੋ ਕਦੇ ਇਕ ਦਮ ਤੋਂ ਬਾਰਿਸ਼ ਆ ਜਾਂਦੀ ਹੈ ਕਦੇ ਇਕਦਮ ਤੋਂ ਇੰਨੀ ਧੁੱਪ ਹੋ ਜਾਂਦੀ ਹੈ ਇੰਨੀ ਗਰਮੀ ਹੋ ਜਾਂਦੀ ਹੈ ਬੰਦਾ ਕਰੇ ਤਾਂ ਕੀ ਕਰੇ ਕੀ
ਸਹੀ ਗੱਲ ਹੈ ਬਿਲਕੁਲ ਤੁਹਾਨੂੰ ਪਤਾ ਹੀ ਹੈ ਕਿ ਸਮਰ ਮੌਨਸੂਨ ਤੇ ਵਿੰਟਰ ਇਹ ਤਾਂ ਆਣੀਆਂ ਹੀ ਆਣੀਆਂ ਠੀਕ ਹੈ ਪਰ ਜਦੋਂ ਪਤਝੜ ਦਾ ਮੌਸਮ ਆਉਣਾ ਉਦੋਂ ਵੀ ਚੇਂਜ ਹੋਣਾ ਸਾਰਾ ਕੁਛ ਹਰ ਵੈਦਰ ਆਪਣੀ ਆਪਣੀ ਕੋਲ ਲੈ ਕੇ ਆਂਦਾ
ਪਰ ਇਕਦਮ ਤੋਂ ਜਿਹੜਾ ਵੈਦਰ ਚੇਂਜ ਹੋ ਜਾਂਦਾ ਉਹਦੇ ਨਾਲ ਦੇਖੋ ਕਿੰਨੀ ਬਿਮਾਰੀਆਂ ਲੱ
ਉਹਦੇ ਨਾਲ ਹਾਂਜੀ ਬਿਮਾਰੀਆਂ ਤਾਂ ਲੱਗਦੀਆਂ ਹੀ ਏ। ਤੁਹਾਨੂੰ ਪਤਾ ਹੀ ਐ। ਪਰ ਕੀ ਕਰ ਸਕਦੇ ਹਾਂ ਆ ਆਪਾਂ ਇਹ ਹੈ ਕਿ ਜੇ ਪਾਣੀ ਹੈ ਠੰਡਾ ਉਹ ਨਾ ਪੀਓ ਕੂਲਰ ਹੁੰਦਾ ਆਪਣਾ ਨਾਮ ਕੀ ਫਰਿੱਜ ਦਾ ਪਾਣੀ ਨਾ ਪੀਓ ਘੜੇ ਦਾ ਪਾਣੀ ਪੀਓ। ਜੇ ਬਚਣਾ ਇਹ ਤਾਂ ਏ ਸੀ ਨਾ ਚਲਾਓ -ਏਸੀ ਨਾ ਚਲਾਓ ਘੱਟ ਏਸੀ ਯੂਜ ਕਰੋ ਬਸ ਇਹੀ ਹੈ ਇਹੀ ਕਾਰਨ ਹੈ ਕਿ ਆਪਾਂ ਬੱਚਨ ਪੜ ਸਕਦੈ
ਨਹੀਂ ਹੋਤਾ ਹੈ ਹੀ ਦੇਖੋ। ਪ੍ਰੀਕੋਸ਼ਨ ਤਾਂ ਲੈਣੇ ਹੀ ਪੈਣੇ ਐ। ਫਿਰ ਲੋਕਾਂ ਨੂੰ ਇਹਦੇ ਲਈ ਹੁਣ ਵੈਦਰ ਦਾ ਚੇਂਜ ਜਿਹੜਾ ਟਾਈਮ ਓ ਐ ਲਿਖਿਆ ਹੈ ਕਿ ਤੇਰੇ ਟਾਈਮ ਤੇ ਜਿਹੜਾ ਜਿੰਨਾ ਕ ਟਾਈਮ ਰਹਿਣਾ ਉਹ ਵੈਦਰ ਨੇ ਉਹ ਤਾਂ ਨਾ ਓਨੇ ਉਨਾ ਟਾਈਮ ਹੈ ਹੀ -ਹੈ ਹੀ।
ਹਾਂ- ਹਾਂ -ਹਾਂ ਬਿਲਕੁਲ ਜੀ। ਸਹੀ ਗੱਲ ਐ ਜਦੋਂ ਗਰਮੀ ਆਉਂਦੀ ਐ ਗਰਮੀ 'ਚ ਲੂ ਪੈਂਦੀ ਹੈ ਤੇ ਹਰ ਕੋਈ ਇਨਸਾਨ ਸਭ ਤੋਂ ਜ਼ਿਆਦਾ ਤੁਹਾਨੂੰ ਪਤਾ ਲੀਕਯੁਡ ਪੀਂਦਾ ਕੋਸ਼ਿਸ਼ ਕਰਦੈ ਜਿਨ੍ਹਾਂ ਲਿਕਯੁਡ ਹੋ। ਬੇ੍ਕ ਨਿੰਬੂ ਪਾਣੀ ਕੋਈ ਗੂੰਦ ਕਤੀਰਾ ਪੀ ਰਿਹਾ ਕੋ ਕੁੱਛ ਕਰ ਰਿਹਾ ਕੋਈ ਰੂਹ ਅਫਜ਼ਾ ਪੀ ਰਿਹਾ ਐ ਮਤਲਬ ਆਪਣੇ ਆਪ ਨੂੰ ਠੰਡਕ ਦੇਣ ਇੱਕ ਬੋਡੀ ਨੂੰ
ਨਹੀਂ ਉਹ ਤਾਂ ਹੈ ਹੀ ਦੇਖੋ ਉਹ ਵੀ ਹੈ ਨਾ ਕਿ ਵੈਦਰ ਤਾਂ ਚੇਂਜ ਹੋਣਾ ਹੀ ਹੋਣਾ ਏ
ਹਾਂਜੀ।
ਤੁਹਾਨੂੰ ਵੀ ਪਤਾ ਹੈ ਉਸ ਆਪਦੇ ਸੀਜ਼ਨ ਨਾਲ ਜਿਵੇਂ ਗਰਮੀ ਹੈ ਤਾਂ ਗਰਮੀ ਹੈ ਉਹਦੇ ਉਹਦੇ ਉਹਦਾ ਵੀ ਰੀਜ਼ਨ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ। ਹੁਣ ਕ ਕਈ ਵਾਰ ਫਸਲਾਂ ਹੁੰਦੀਆਂ ਨੇ ਫਸਲਾਂ ਨੂੰ ਵੀ ਹਰ ਤਰ੍ਹਾਂ ਦਾ ਵੈਦਰ ਚਾਹੀਦਾ ਹੀ ਹੁੰ ਦੇ ਤੁਹਾਨੂੰ ਪਤਾ ਈ ਹੈ।
ਸਹੀ ਪਰ ਪਰ ਜਦੋਂ ਬਿਨ ਮੌਸਮ ਬਾਰਿਸ਼ ਹੋ ਜਾਂਦੀ ਹੈ ਨਾ ਤੇ ਫਸਲਾਂ ਚ ਜਾ ਕੇ ਸਬ ਬੋਤ ਜ਼ਿਆਦਾ ਨੁਕਸਾਨ ਹੁੰਦਾ। ਤੁਹਾਨੂੰ ਪਤਾ ਕਿੰਨੇ ਖੇਤੀ ਕਿੰਨੇ ਖੇਤੀਬਾੜ ਹੈ ਕਿੰਨੇ ਉਹਨਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਉਹਨਾਂ ਦਾ।
ਬਿਲਕੁਲ ਸਹੀ ਗੱਲ
ਜਦੋਂ ਉਹਨਾਂ ਨੂੰ ਲੋੜ ਨਹੀਂ ਹੁੰਦੀ ਉਦੋਂ ਉਹਨਾਂ ਨੂੰ ਇਹ ਬਾਰਿਸ਼ ਆ ਜਾਂਦੀ ਹੈ।
ਉਹ ਤਾਂ ਹੈ ਈ।
ਉਹਨਾਂ ਦੀ ਪੱਕੀ ਪਕਾਈ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਸਾਰੀ
ਬਿਲਕੁਲ
ਫਿਰ ਉਹਨਾਂ ਚੀਜ਼ਾਂ ਕਰਕੇ ਹਰ ਸਾਰੇ ਸਭ ਪੂਰੇ ਸਮਾਜ ਤੇ ਫਰਕ ਪੈਂਦਾ ਹੈ ਕਮਾਈਆਂ ਰੇਟ ਹਰ ਚੀਜ਼ ਦੇ ਰੇਟ ਵੱਧ ਜਾਂਦੇ ਨੇ।
ਬਿਲਕੁਲ ਸਹੀ ਗੱਲ ਹੈ।
ਵੈਸੇ ਵੀ ਦੇਖੋ ਕਿੰਨੀ ਅਹ ਸਾਡੇ ਚਾਰ ਚਾਰ ਤਰ੍ਹਾਂ ਦੇ ਕਮ ਆਂਦੇ ਨੇ ਸਾਡੇ। ਥੇ ਗਰਮੀ ਸਰਦੀ ਪਤਝੜ ਅਔਰ ਬਸੰਤ ਮੰ ਸੂਨ ਆਂਦਾ ਹੈ।
ਹਾਂਜੀ, ਬਿਲਕੁਲ ਬਿਲਕੁਲ
ਓ ਸਰ ਸਰਦੀ ਨੇ ਤਾਂ ਦੇਉ ਕੈਸੇ ਠੰਡੀ-ਠੰਡੀ ਇੱਕਦਮ ਸਰਦ ਸਰਦੀ ਹੁੰਦੀ ਹੈ ਤਾਂ ਸਰਦੀ ਚ ਕਿੰਨੀ ਠੰਡੀ ਹਵਾ ਚੱਲ
ਬਿਲਕੁਲ ਉਦੋਂ ਸਹੀ ਉਦੋਂ ਹਰ ਬੱਚੇ ਨੂੰ ਹਰ ਬੱਚੇ ਨੂੰ ਕੋਲਡ ਲੱਗ ਜਾਂਦਾ ਹੈ ਠੰਡ ਦੇ ਘਰੇ ਲੋਕੀ ਕੀ ਕਰਦੇ ਨੇ ਉਦੋਂ ਵੀ? ਹੀਟਰ ਯੁਜ਼ ਕਰਦੇ ਨੇ ਕਿ ਘੱਟ ਨਿੱਘ ਮਿਲੇ ਬੋਡੀ ਨੂੰ, ਕੀ ਕੁਛ ਕਰਦੇ ਨੇ ਉਹ। ਗਰਮ ਚੀਜ਼ਾਂ ਖਾਂਦੇ ਨੇ।
ਬਿਲਕੁਲ ਸਹੀ ਗੱਲ ਐ। ਹੁਣ ਜਿਵੇਂ ਬਾਰਿਸ਼ ਉਦਾ ਦਾ ਮੌਸਮ ਹੋ ਜਾਂਦਾ ਐ। ਦੇਖੋ ਸਾ ਚਾਰੋ ਤਰਫ ਕਿੰਨੀ ਹਰਿਆਲੀ ਹੋ ਜਾਂਦੀ ਐ। ਆਪਾਂ ਵੇਖ ਕਿ ਦਿ ਨਦੀ ਨਾਲੇ ਚ ਪਾਣੀ ਪਾਣੀ ਪਾਣੀ
ਭਰ ਜਾਂਦਾ ਬਿਲਕੁਲ। ਸਹੀ ਗੱਲ, ਉੱਥੇ ਮੱਛਰ ਵੀ ਕਿੰਨੇ ਪੈਦਾ ਹੁੰਦੇ ਨੇ। ਕਿੰਨਾ ਪੌਲੂਸ਼ਨ ਬਿਲ ਵੀ ਬਣ ਜਾਂਦਾ, ਇਸ ਚੀਜ਼ ਕਰਕੇ ਕਈ ਚੀਜ਼ਾਂ ਦੇ ਫਾਇਦੇ ਵੀ ਐ ਕਿ ਜਦੋਂ ਬਾਰਿਸ਼ ਹੁੰਦੀ ਹੈ ਤੇ ਜਿਹੜੀ ਇੰਨੀ ਮਿੱਠੀ ਕਿ ਜੋ ਹੁੰਦੀ ਐ। ਉਹ ਸਾਫ਼ ਵੀ ਹੋ ਜਾਂਦੀ ਐ।
ਉਹ ਫਿਰ ਕਿਸਾਨਾਂ ਨੂੰ ਵੀ ਤਾਂ ਲੋੜ ਹੁੰਦੀ ਐ। ਪਾਣੀ ਦੀ ਤੇ ਉਹ ਮਾਨਸੂਨ ਆਉਂਦਾ ਐ ਤਾਂ ਉਹ ਵੀ ਇੰਤਜ਼ਾਰ ਕਰਦੇ ਹੁੰਦੇ ਨੇ। ਆਪਦੀ ਖੇਤੀ ਲਈ ਵੀ ਕਿ ਚਲੋ ਬਾਰਿਸ਼ ਆਏਗੀ ਤਾਂ ਅਸੀਂ
ਹਾਂ, ਮੀਂਹ ਪਵੇ ਤੇ ਹੁਣ ਸਾਨੂੰ ਵੀ ਕੋਈ ਪ ਕਮਾਵੇਗਾ ਤਾਂ ਹੀ ਇਨਸਾਨ ਕਿਸਾਨ ਕਮਾਏਗਾ, ਜੇ ਮੀਂਹ ਪਏਗਾ ਕਈ ਜਗ੍ਹਾ, ਪਰ ਜਦੋਂ ਬਿਨ ਮੌਸਮ ਬਾਰਿਸ਼ ਹੁੰਦੀ ਹੈ, ਉੱਥੇ ਜਾ ਕੇ ਕੋਈ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਐ। ਉਹ ਆਹੀ ਮੌਸਮਾਂ ਆਹੀ ਮਹੀਨਿਆਂ ਚ ਹੁੰਦਾ ਹੈ। ਜਿਹੜੇ ਚੱਲ ਰਹੇ ਹੈ। ਮੌਸਮ ਇਸੇ ਮਹੀਨੇ ਦੇ ਚ ਜੀ ਅਗਲੇ ਮਹੀਨੇ ਚ ਇਹ ਦੋਨੋ ਜਾ ਜਾ ਕੇ ਖਰਾਬ ਕਰਦਾ ਹੀ ਕਰਦਾ ਜਦੋਂ ਪੱਤ ਝੜ ਆਉਂਦੀ ਹੈ। ਉਦੋਂ ਇਹ ਚੀਜ਼ ਹੁੰਦਾ ਜਦੋਂ ਵੈਦਰ ਉਦੋਂ ਖ਼ਰਾਬ ਕਰਦਾ ਹੀ ਕਰਦਾ ਐ।
ਜਾਨਵਰਾਂ ਨੂੰ ਵੀ ਤਾਂ ਹੁੰਦਾ ਇੰਨੀ ਗਰਮੀ ਪੈਂਦੀ ਐ ਤਾਂ ਉਹਨਾਂ ਨੂੰ ਲੱਗਦਾ ਐ ਚੱਲ ਬਾਰਿਸ਼ ਆਏਗੀ। ਥੋੜ੍ਹਾ ਜਿਹਾ ਮੌਸਮ ਵਧੀਆ ਹੋਏਗਾ, ਉਹਨਾਂ ਨੂੰ ਵੀ ਹੁੰਦਾ ਐ। ਕਈ ਤਾਂ ਦੇਖੋ ਤੁਸੀਂ ਬਾਰਿਸ਼ ਆਉਂਦੀ ਐ। ਬੱਚੇ ਕਿੰਨੇ ਖੇਲਦੇ ਨੇ ਬਾਹਰ
ਹਾਂ, ਬਿਲਕੁਲ ਬਿਲਕੁਲ। ਪਹਿਲਾਂ ਲੋਕੀ ਕੀ ਕਰਦੇ ਸੀ? ਪਹਿਲਾਂ ਲੋਕੀ ਛੱਤ ਤੇ ਸੋਦੇ ਸੀ। ਇੱਕ ਛੋਟਾ ਜਿਹਾ ਫੈਨ ਲਗਾ ਕੇ ਠੀਕ ਹੈ। ਉਹ ਉਹਦੇ ਵੱਲ ਦਾ ਮਜ਼ਾ ਨਹੀਂ ਹੁੰਦਾ ਸੀ ਜਦੋਂ ਬਾਰਿਸ਼ ਆਉਂਦੀ ਸੀ ਜਦੋਂ ਮੌਸਮ ਚੇਂਜ ਹੁੰਦਾ ਸੀ ਇੱਕਦਮ ਉਹਨਾਂ ਨੂੰ ਪਤਾ ਚੱਲ ਜਾਂਦਾ ਸੀ। ਹਵਾਵਾਂ ਚੱਲ ਰਹੀਆਂ ਨੇ ਤੇਜ਼ ਕੋਠੇ ਉੱਪਰ ਸੋਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਸੀ ਉਹ ਇੱਕੋ ਦਮ ਚਾਰੇ ਥੱਲੇ। ਪਜਦੇ ਜਾਂਦੇ ਆਪਣੇ ਸਾਰੇ ਸਮਾਨ ਨੂੰ ਲੈ ਕੇ ਪਰ ਉਹਹੀ ਪਰ ਉਹ ਜਿਹੜਾ ਕੱਟ ਚ ਸੋਣ ਦਾ ਮਜ਼ਾ ਸੀ ਨਾ ਉਹ ਅੱਜ ਕਦੋਂ ਹੈ
ਹੈ ਤੇ ਕੋ ਟਾਈਮ ਦੇ ਅਕੋਡਿੰਗ ਅਕੋਰਡਿੰਗ ਜਿਵੇਂ ਮੌਸਮ ਵੀ ਸਾਡੇ ਚੇਂਜ ਹੋ ਰਹੇ ਨੇ ਵੈਸੇ ਲੋਕਾਂ ਦਾ ਰਹਿਣ ਦਾ ਤਰੀਕਾ ਸਭ ਕੁੱਛ ਹੀ
ਚੇਂਜ ਬਿਲਕੁਲ ਬਿਲਕੁਲ ਪਰ ਅੱਜ ਕੱਲ੍ਹ ਠੰਡ ਘੱਟ ਗਈ ਹੈ ਗਰਮੀ ਜ਼ਿਆਦਾ ਹੈ ਤੇ ਗਰਮੀ ਚ ਲੂ ਪੈਣ ਲੱਗ ਗਈ ਹੈ ਤੇ ਬੋਡੀ ਚ ਵੀ ਕਾਫ਼ੀ ਤਰ੍ਹਾਂ ਦੇ ਮਤਲਬ ਚੇਂਜਿਸ ਆ ਰਹੀਆਂ ਨੇ।
ਉਹ ਤਾਂ ਚਲੋ ਉਹ ਤਾਂ ਫਿਰ ਦੇਖੋ ਸੀਜ਼ਨ ਦੇ ਅਕੋਰਡਿੰਗ ਦੇਖੋ ਲੋਕਾਂ ਨੂੰ ਵੀ ਦੇਖੋ ਤੁਸੀਂ ਦੇਖਿਆ ਹੀ ਹੋਏਗਾ ਕਈ ਵਾਰ ਲੋਕਾਂ ਨੂੰ ਇਨਫੈਕ ਵਗੈਰਾ ਵੀ ਹੋ ਜਾਂਦਾ ਕਈ ਲੋਕਾਂ ਨੂੰ ਜਿਹਨਾਂ ਦੀ ਸਕਿਨ ਸੈਂਸ
ਬਿਮਾਰੀਆਂ ਕਿੰਨੀਆਂ ਬਣਦੀਆਂ ਨੇ ਤੁਸੀਂ ਦੇਖ ਉਹਨਾਂ ਤੋਂ ਬਿਮਾਰੀਆਂ ਬਣਦੀਆਂ ਨੇ ਜਿਹਣੀ ਗਰਮੀ ਜਿੰਨੀ ਗਰਮੀ ਪੈਂਦੀ ਹੈ ਉਓਨੀ ਬਿਮਾਰੀ ਕੋਈ ਨਾ ਕੋਈ ਬਾਨ ਨਵੀਂ ਤੋਂ ਨਵੀਂ
ਉਹ ਤਾਂ ਹੈ ਹੀ ਫਿਰ ਜਿਹੜੀ ਗੱਲ ਦੇਖੋ ਹੁਣ ਤਾਂ ਸਾਡੇ ਹੱਥ ਵੀ ਨੀ ਹੈ
ਪਚ--ਸਹੀ ਗੱਲ ਹੈ
ਉਹ ਹੁਣ ਜਿਵੇਂ ਸਰਦੀ ਆਉਂਦੀ ਹੈ ਸਰਦੀ ਚ ਲੋਕ ਦੇਖੋ ਤੁਸੀਂ ਧੂਪ ਨਿਕਲਦੀ ਹੈ ਸੋ ਲੋਕ ਸੋਚਦੇ ਆ ਆਪਾਂ ਧੂਪ ਚ ਬੈਠਾਂਗੇ ਦੁੱਪ ਚ ਬਹਿ ਕੇ ਕਿ ਆਪਾਂ ਕਿਵੇਂ ਕੀ ਨੂਰ ਦਾ ਜੂਸ ਪੀਂਦੇ ਆ ਚਾਹ ਪੀਦੇ ਹਾਂ ਗਰਮ ਗਰਮ ਸਬਜ਼ੀਆਂ ਕਿੰਨੀ ਵ ਵਧੀਆ ਆਦੀ ਹੈ, ਸਰਦੀਆਂ ਵਿੱਚ ਆਪਾਂ ਪਰੌਂਠੇ ਬਣਾ ਕੇ, ਖਾਂਨੇ ਆਂ।
ਉਦੋਂ ਅਲੱਗ-ਅਲੱਗ, ਤਰ੍ਹਾਂ ਦੇ ਪਰੌਂਠੇ ਬਣਦੇ ਆ ਬਿਲਕੁਲ ਜੀ ਬਿਲਕੁਲ
ਕਿੱਥੇ ਅਸੀਂ ਜਾਣਾ ਤੇ ਕਿੰਨਾ ਕੋਰਾ ਹੁੰਦਾ। ਸਵੇਰੇ ਆਪਾਂ ਜਾਂਦੇ ਹਾਂ ਤਾਂ, ਤੇ ਕਿੰਨੀ ਡਰ ਵੀ ਲੱਗਦਾ ਕਈ
ਨੁਕਸਾਨ ਜੋ ਹੁੰਦੇ ਨੇ, ਗੱਡੀਆਂ ਦੇ ਨੁਕਸਾਨ ਹੋ ਜਾਂਦੇ ਨੇ। ਤਹਾਨੂੰ ਪਤਾ ਹੀ ਆ।
ਹਾਂ ਉਹ,
ਪਰ ਲੋਕੀ ਜਦੋਂ ਗਰਮੀ ਪੈਂਦੀ ਹੈ, ਨਾ ਜਦੋਂ ਬਹੁਤ ਜ਼ਿਆਦਾ ਵਾਲੀ ਲੂ ਪੈਂਦੀ ਹੈ ਤੇ ਲੋਕੀ ਇੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹੈ, ਇੱਥੋਂ ਨਿਕਲੀਏ ਤੇ ਕੋਈ ਪਹਾੜੀ ਇਲਾਕਿਆਂ ਤੇ ਜਾਈਏ, ਜਿੱਥੇ ਸਾਨੂੰ ਚੈਨ ਮਿਲੇ। ਠੰਡਕ ਹੋ ਕੇ ਬੋਡੀ ਨੂੰ
ਆਪਾਂ ਕਿਤੇ ਬਾਹਰ ਜਾਂਦੇ, ਹਾਂ ਜਿੱਥੇ ਠੰਡ-ਠੰਡਾ-ਠੰਡਾ, ਇਲਾਕਾ ਹੁੰਦਾ ਉੱਥੇ ਜਾ ਕੇ ਸਾਨੂੰ ਕਿੰਨਾ ਵਧੀਆ ਲੱਗਦਾ ਹੈ। ਬੱਚਿਆਂ ਬੱਚੇ ਗਰਮੀਆਂ ਦੀ ਛੁੱਟੀਆਂ ਪੈਂਦੀਆਂ ਨੇ ਬੱਚੇ ਵੀ ਕਹਿੰਦੇ ਨੇ ਸਾਨੂੰ ਵੀ ਕਿੱਥੇ ਘੁੰਮਾ ਕੇ ਲੈ ਕੇ ਆਓ। ਠੰਢੀ ਜਗ੍ਹਾ ਚ ਜਾ ਕੇ,
ਜਦੋਂ ਪਰ ਆਪਾਂ ਜਦੋਂ ਇੱਕ ਵਾਰੀ ਘੁੰਮ ਕੇ ਆਨੇ ਆ ਤੇ ਆ ਕੇ ਜਦੋਂ ਇੱਕੋ ਦਮ, ਇੱਥੇ ਵਾ ਵਾਪਸੀ ਹੁੰਦੀ ਹੈ, ਤੇ ਉਦੋਂ ਕੀ ਹਾਲ ਹੁੰਦਾ, ਉਦੋਂ ਗਰਮੀ ਫੇਰ ਵਾਪਸ ਉਵੇਂ ਚ ਮੜ ਜਾਂਦੀ ਹੈ। ਪਰ ਉਹ ਠੰਡ ਉਹ ਠੰਡ ਦੀ ਚੱਗਰ ਨਾ ਸਿੱਧਾ ਗਰਮੀ, ਪੈਂਦੀ ਹੈ, ਜਿੱਦੋਂ ਬੋਡੀ ਨੂੰ ਤੇ ਹੋਰ ਨੁਕਸਾਨ ਦਿੰਦੀ ਹੈ।
ਉਹ ਤਾਂ ਹੈ ਹੀ ਪਰ ਉਹ ਹੁੰਦਾ ਹੈ, ਚਲੋ ਇੱਕ ਬੱਚਿਆਂ ਦਾ ਥੋੜਾ ਚੇਂਜ ਹੋ ਜਾਣਦਾ ਇਕਦਮ ਤੋਂ ਗਰਮੀ ਜੋ ਸਰਦੀ ਚ ਚਲੇ ਜਾਂਨੇ ਆ ਤਾਂ ਬੱਚਿਆਂ ਨੂੰ ਵੀ ਥੋੜ੍ਹਾ ਵਧੀਆ ਲੱਗਦਾ, ਆਪ ਨੂੰ ਆਪਦੇ ਆਪ ਨੂੰ ਵੀ ਸਾਨੂੰ ਵੀ ਕਿੰਨਾ ਵਧੀਆ ਲੱਗਦਾ ਹੈ।
ਸਹੀ ਗੱਲ ਹੈ, ਬਿਲਕੁਲ ਜਦੋਂ ਵਿੰਟਰ ਆਦਾ ਹੈ। ਫੋਗ ਪੈਂਦੀ ਹੈ, ਬਰਫ਼ ਡਿੱਗਦੀ ਹੈ ਤੇ ਔ ਵੀ, ਇੱਕ ਅਲੱਗ ਹੀ ਮਜਾ ਹੈ, ਉਹ ਬੱਚੇ ਉਹਨਾਂ ਨਾਲ ਖੇਲਦੇ ਨੇ ਉਦੋਂ ਬਾਰਿਸ਼ ਚ ਨਹਾਣ ਦਾ ਵੀ ਦਿਲ ਚਾਹੇ ਠੰਢ ਲੱਗਦੀ ਹੈ, ਪੂਰੇ ਸਰੀਰ ਨੂੰ ਪਰ ਉਹਦਾ ਮਜ਼ਾ ਹੀ ਕੁਛ ਹੋਰ ਹੁੰਦਾ। ਉਹਦੇ ਗੋਲੇ ਬਣਾ-ਬਣਾ, ਕੇ ਇੱਕ ਦੂਜੇ ਦੇ ਮਾਰਨਾ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਲੱਗਦਾ, ਕਈ ਲੋਕ ਤਾਂ ਕੀ ਕਰਦੇ ਨੇ ਕਿ ਘਰ ਦੇ ਨਾਲੇ ਬੰਦ ਕਰ ਦਿੰਦੇ ਨੇ ਤੇ ਬਾਹਰ ਦਾ ਵਿਹੜਲੇ ਤੇ
ਸਹੀ ਗੱਲ ਹੈ ਤੁਹਾਡੀ ਜ ਬਾਰਿਸ਼ ਚ ਆਪਾਂ ਛੋਟੇ ਹੁੰਦੇ ਆਪਾਂ ਕਿੰਨੇ ਨਹਾਉਂਦੇ ਸੀ ਬੱਚਿਆਂ ਨੂੰ ਵੀ ਇਵੇਂ ਹੀ ਹੁੰਦਾ ਹੈ ਕਿ ਚਲੋ ਆਪਾਂ ਵੀ ਚਲੋ ਬਾਰਿਸ਼ ਸੁਣਾਈਏ ਸਭ ਕੁਛ ਕਰੀਏ ਤਾਂ ਆਪ ਕਿਵੇਂ ਛੋਟੇ ਹੁੰਦੇ ਬਾਰਿਸ਼ ਆਂਦੀ ਸੀ, ਔ ਪਾਣੀ ਦੀ ਬੋਟ ਬਣਾ ਕੇ ਔਰ ਉ ਔਨੂ ਤਰਾਂਦੇ ਸੀ, ਕਿ ਤੈਰ ਜਾਏਗੀ ਸਾਡੀ ਬੋਟ।
ਸਹੀ ਗੱਲ, ਸਹੀ ਗੱਲ, ਬਿਲਕੁਲ ਬੜਾ ਵਧੀਅ ਔ ਤੇ ਉਦੋਂ ਟੈਮ ਬੜਾ ਵਧੀਆ ਸੀ। ਜਦੋਂ ਸਭ ਕੁਛ ਹੁੰਦਾ ਸੀ ਉਦੋਂ ਵੈਦਰ ਜੇੜਾ ਸੀ ਔ ਇੱਕ ਬਰਾਬਰ ਸੀ, ਹੁਣ ਓ ਚੇਂਜ ਐ। ਪੈਲਾਂ ਵੈਸ ਬੀਰ ਬੇ ਛੇ ਮੀਨੇ ਗਰਮੀ ਤੇ ਛੇ ਮੀਨੇ ਸਰਦੀ ਹੁੰਦੀ ਸੀ।
ਵੀ ਵਧੀਐ ਚਲੋ ਹੁਣ ਟਾਈਮ ਦੇ ਅਕੋਰਡਿੰਗ ਜਿਵੇਂ ਹੋ ਰਿਹੈ ਇਨਵਾਇਰਮੈਂਟ ਦਾ ਹੋ ਰਿਹੈ ਸਾਡਾ ਔਦੇ ਨਾਲ ਵੀ ਫਰਕ ਪੈ ਜਾਂਦੈ ਨਾ ਫ਼ਿਰ ਥੋੜਾ ਬੌਤ ਮੌਸਮ ਚ ਵੀ।
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜੈਦਾ ਜੈਦਾ ਲੋਕ ਜੈਦਾ ਲੋਕਾਂ ਨੂੰ ਨਾ ਗਰ ਠੰਡ ਸਹੀ ਜਾਂਦੀ ਤੇ ਨਾ ਹੀ ਗਰਮੀ ਸਹੀ ਜਾਂਦੀ।
ਸਹੀ ਗਲ ਹੈ, ਔ ਤਾਂ ਚਲੋ ਜਿਵੇਂ ਜ ਜੋ ਜਿਸ ਵੈਦਰ ਚ ਰੈਣ ਲੱਗ ਜਾਂਦੈ ਔਨੂੰ ਆਦਤ ਪੈ ਜਾਂਦੀ ਐ।
ਹਾਂਜੀ, ਬਿਲਕੁਲ ਠੀਕ। ਪਰ ਜੇੜੇ ਓਥੋਂ ਦੇ ਲੋਗ ਹੈ ਨਾ ਓਹ ਐ ਐਥੇ ਆ ਕੇ ਨ੍ਹੀਂ ਰੈ ਸਕਦੇ ਅਤਦੇ ਵਰਚ ਕਲਚਰ ਚ। ਔਨਾਂ ਨੂੰ ਬੌਤ ਔਖਾ ਲੱਗਦੈ।
ਸਹੀ ਗੱਲ ਹੈ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਮੈਨ ਹਾਂਜੀ, ਮੈਨੂੰ ਵੀ ਬੌਤ ਵਧੀਆ ਲੱਗਿਆ ਜੀ। ਸਤ ਸ੍ਰੀ
ਸਤ ਸ਼੍ਰੀ ਕਾਲ।